ਹੈਲੋ, ਅਬੇ ਯਹੀਂ ਕਰ ਲੇ ਨਾ ਬੈਠ ਕੇ। । ਹੈਲੋ, ਸਤਿ ਸ਼੍ਰੀ ਅਕਾਲ ਜੀ, ਠੀਕ ਔ।
ਅੰਜਨ ਜੀ ਠੀਕ ਆ, ਔਰ ਤੁਸੀਂ ਸੁਣਾਔ।
ਮੈਂ ਵੀ ਵਧੀਆ, ਕੀ ਕਰ ਰਹੇ ਸੀ।
ਬਸ ਖਾਣਾ ਖਾ ਰਹੇ ਸੀ, ਖਾ ਲਿਆ ਮਤਲਬ ਅਸੀਂ ਦਾਲ ਚਾਵਲ ਬਣਾਏ ਨੇ, ਤੁਸੀਂ।
ਅੱਛਾ ਜੀ ਅੱਛਾ, ਅਸੀਂ ਵੀ ਦਾਲ ਚਾਵਲ ਬਣਾਏ ਨੇ।
ਅੱਛਾ ਅੱਛਾ
ਹਾਂਜੀ
ਹੋਰ ਦੱਸੋ
ਔਰ ਛੁਟੀਆਂ ਸੀ ਕਿੱਧਰ ਗਏ ਸੀ।
ਅਸੀਂ ਇਥੇ ਦੇਹਰਾਦੁਨ।
ਅੱਛਾ ਦੇਹਰਾਦੁਨ ਕਿੱਥੇ ਜਗਾਹ ਹੈ, ਘੁੰਮਣ ਦੀ।
ਮਸੂੂਰੀ ਹੈ ਜੈਸੀ ਨਸ।
ਅੱਛਾ ਹਾਂ, ਤੇ ਪਹਾੜਾ ਤੇ ਗਏ ਸੀ।
ਅੱਛਾ, ਤੁਸੀਂ ਕਿੱਥੇ ਗਏ ਸੀ ਘੁੰਮਣ, ਅੱਛਾ ਤੁਸੀਂ ਵੀ
ਔਥੇ ਤੇ ਮਜਾ ਆਯਾ ਹੋਗਾ।
ਹਾਂਜੀ ਹਾਂਜੀ ਬੜਾ ਮਜ਼ਾ ਆਯਾ।
ਨਾਣ ਵੀ ਸਕਦਾ ਐਥੇ।
ਆ ਬਹੁਤ ਵਧੀਆ, ਨਦੀ ਬਹਿ ਰਹੀ ਐ ਨਾਲ।
ਐਥੇ, ਮੈਂ ਵੀ ਸੀ ਉਥੇ।
ਹਾਂਜੀ ਸਵੇਰੇ ਤੋਂ ਸ਼ਾਮ ਤਕ ਨਹਾਏ ਆ, ਰਾਤੀ ਨਿਕਲੇ ਆਂ ਤੇ ਬਾਰਾਂ ਇੱਕ ਵਜੇ ਘਰ ਆਏ ਆਂ। ਹ
ਤੇ ਖਾ ਖਾਣਾ ਪੀਣਾ ਉੱਥੇ ਈ ਕਰਿਆ ਸੀ।
ਹਾਂਜੀ ਹਾਂਜੀ, ਹਲਵਾਈ ਲੈ ਕੇ ਗਈ ਸੀ ਨਾਲ।
ਅੱਛਾ, ਕੀ ਕੀ ਬਣਾਇਆ ਸੀ ਉੱਥੇ।
ਅਸੀਂ ਬਣਾਏ ਜੀ ਸੈਂਡਵਿਚ, ਫਿੰਗਰ ਫਰਾਈਜ, ਕਟਲਟ ਤੇ ਮੈਕਰੋਨੀ, ਪਾਸਤਾ, ਆਲੂ, ਤੇ ਸਬਜ਼ੀ ਦੇ ਨਾਲ ਚਾਵਲ
ਹਾਂਆਂਆਂ। ਵਧ ਵਧ। ਮਜ਼ਾ ਆਏਗਾ ਫੇਰ ਤਾਂ ਹੋਰ।
ਹਾਂਜੀ-ਹਾਂਜੀ। ਬੜਾ ਮਜ਼ਾ ਆਯਾ।
ਅਸੀ ਵੀ ਗਏ ਸੀ।
ਤੁਸੀਂ ਕਿੱਧਰ ਗਏ ਸੀ ਘੁੰਪਣ?
ਅਸੀਂ ਵੀ ਦੇਹਰਾਦੂਨ ਗਏ ਸੀ ਉੱਥੇ, ਉੱਥੇ ਅਸੀਂ ਦੂਜੀ ਜਗਾ ਗਏ ਸੀ। ਤੇ ਮਾਲ ਭੇਜ ਦਿਤਾ।
ਅੱਛਾ-ਅੱਛਾ, ਚਲੋ ਇਹ ਵੀ ਵਧੀਆ ਹੈ ਜਗਾ ਵੈ
ਹਾਂਜੀ।
ਹੁਂ।
ਹੋਰ ਕਿੱਥੇ ਗਏ ਸੀ?
ਅਸੀਂ ਤੇ ਜੀ ਗੁੜਗਾਉਂ ਗਏ ਸੀ। ਬਸ ਤੇ ਹੁਣ ਮਸਲੇ ਸ਼ੁਰੂ ਹੋਣ ਲੱਗਦੇ ਨੇ ਸਾਡੇ।
ਹਾਂ, ਮੇਰੇ ਵੀ। ਮੈਂ ਮੇਰਾ ਵੀ ਕੋਲੇਜ ਦਾ ਫਸਟ ਈਅਰ ਹੈ।
ਅੱਛਾ-ਜੱਛਾ ਮੈਂ ਸੈਕ
ਤੁਹਾਡਾ ਕਯਾ ਏ ਮੈਂ, ਮੈਂ ਤਾਂ ਉਹ ਕਰਦੀ ਆਂ, ਬੀਬੀਏ।
ਅੱਛਾ-ਅੱਛਾ।
ਤੁਸੀਂ ਕੀ ਕਰ ਰਹੇ ਹੋ।
ਪ੍ਰੱਤੀਹ
ਅੱਛਾ ਜੀ ਅੱਛਾ
ਹਾਂਜੀ ਹਾਂਜੀ
ਹੂ ਅਸੀਂ ਤਾਂ ਅੰਮ੍ਰਿਤਸਰ ਵੀ ਗਏ ਸੀ।
ਅੱਛਾ-ਅੱਛਾ। ਅੱ ਅੰਮ੍ਰਿਤਸਰ ਗਏ ਸੀ? ਕਿੱਧਰ ਕਿਹੜੀ, ਕਿਹੜੀ-ਕਿਹੜੀ ਜਗਾ ਘੁੰਮੇ ਉਹ? ਕਿਹੜੀ-ਕਿਹੜੀ ਝੁਮਕੇ ਘੁੰਮਕੇ ਆਏ ਹੋ ਅੰਮ੍ਰਿਤਸਰ?
ਉੱਥੇ ਤਾਂ ਪਹਿਲੇ ਤਾਂ ਗਏ ਸੀ ਤੇ ਆਪ ਟ੍ਰੇਨ ਤਾਂ ਗਏ ਸੀ ਤੇ ਪਹਂਚੇ ਰਾਤੀ। ਰਾਤੀ ਨਿਕਲੇ ਸੀ ਤੇ ਪਹੁੰਚ ਗਏ ਸੀ। ਤੇ
ਪੀੜ ਨਈ ਸੀੇ ਤ ਟ੍ਰੈਨ ਤੇ?
ਭੀੜ ਤੇ ਸੀ। ਭੀੜ ਤਾਂ ਹੋਨੀ ਏ। ਛੁੱਟੀਆਂ ਚੱਲਦੀ ਪਈ ਏ ਨਾ।
ਤੇ ਉੱਥੇ ਗਏ ਸੀ। ਤੇ ਪਹਿਲੇ ਗ ਜਾ ਕੇ ਨਾ ਤੇ ਲੰਗਰ ਛੱਕਿਆ ਪਹਿਲੇ ਤਾਂ। ਤੇ ਉੱਥੇ ਫੇਰ ਆਪਣਾ ਆਰਾਮ ਕੀਤਾ। ਫਿਰ ਸਵੇਰੇ-ਸਵੇਰੇ ਫੇਰ ਪਾਠ ਕੀਤਾ ਪਹਿਲਾਂ ਤਾਂ। ਫੇਰ ਲੰਗਰ ਛੱਕ ਕੇ ਅਸੀਂ ਨਾ ਉੱਥੇ ਘੁਮਾਣ ਲੈ ਕੇ ਜਾਂਦੇ ਨੇ ਇੱਕ ਦਿਨ ਪਹਿਲੇ ਨਾ। ਬਸ ਇੱਕ ਦਿਨ ਪਹਿਲੇ ਤਾਂ ਉਸ ਦਿਨ ਖਾ ਲੰਗਰ-ਲੁਂਗਰ ਖਾ ਕੇ ਨਾ ਅਸੀਂ ਨਾਂ ਲਿਖਾਉਣ ਗਏ ਸੀ ਕਿਉਂਕਿ ਅਗਲੇ ਦਿਨ ਉਹ ਬੱਸ ਵਿੱਚ ਨਾ ਲੈ ਕੇ ਜਾਂਦੇ ਨੇ। ਪੰਜ ਗੁਰਦੁਆਰੇ ਨੇ ਉੱਥੇ ਅੰਮ੍ਰਿਤਸਰ ਵਿੱਚ ਫ੍ਰਰੀ ਚ ਲੈ ਕੇ ਜਾਂਦੇ ਨੇ। ਨਾਂ ਲਿਖਾਣਾ ਹੁੰਦਾ ਇੱਕ ਦਿਨ ਪ ਲੇ। ਟੋਕਨ ਮਿਲਦੇ ਨੇ। ਤੇ ਫ੍ਰੀ ਚ ਖਾਣਾ ਪਾ ਖਾਣ-ਪਾਣ ਵੀ ਫਰੀ ਚ ਮਿਲਦਾ ਉੱਥੇ। ਤੇ ਬੱਸ ਚ ਨਾ, ਘੁਮਾ ਕੇ ਲੈਂਦੇ ਨੇ ਪੰਜ ਗੁਰਦੁਆਰੇ ਚ। ਤੇ ਉੱਥੇ ਘੁੰਮੇ। ਫੇਿਰ ਉਸ ਦਿਨ ਤਾਂ ਥਕ ਈ ਗਏ ਸੀ ਕਿਉਂਕਿ ਇੱਕ ਦਿਨ ਉਹ ਸਵੇ ਰੇ ਲੈ ਕੇ ਜਾਂਦੇ ਆ ਪੰਜ ਵਜੇ ਬੱਸ ਨਿਕਲਦੀ ਹੈ।
ਅੱਛਾ-ਅੱਛਾ।
ਫੇਿਰ ਉਸੇ ਦਿਨ ਸ਼ਾਮੀ ਨੂੰ ਆ ਜਾਂਦੇ। ਫੇਿਰ ਆ ਕੇ ਅਸੀਂ ਖਾ ਪੀਤਾ ਸੇ ਜਿੰਨਾ ਖਾ ਅਸੀਂ ਲੰਗਰ ਖਾਇਆ ਫੇਿਰ ਆ ਕੇ ਛਕਿਆ- ਤੇ ਅਸੀਂ ਤਾਂ ਆਰਾਮ ਕਰਨ ਲੱਗੇ ਫੇਰ ਅਗਲੇ ਦਿਨ ਅਸੀਂ ਜੁੱਤੀਆਂ ਉੱਥੇ ਜੁੱਤੀਆਂ ਹੁੰਦੀ ਆ ਨਾ, ਬੜੀ ਅੱਛੀ ਕਲੈਕਸ਼ਨ ਹੈ ਉੱਥੇ ਤਾਂ। ਜੁੱਤੀਆਂ ਦੀ, ਫੇਰ ਅਸੀਂ ਜੁੱਤੀਆਂ ਖਰੀਦੀ, ਤੇ ਫੇਰ ਫਿਰ ਉੱਥੇ ਤਾਂ ਕੱਪੜੇ ਵੀ ਸੋਹਣੇ-ਸੋਹਣੇ ਨੇ। ਕੱਪੜੇ ਦਾ, ਜਿਹੜਾ ਕੱਪੜਾ ਹੁੰਦਾ ਨਾ ਉਂਦਾ ਕੱਪੜਾ ਇੰਨਾ ਸੋਫਟ ਤੇ ਪਿਓਰ ਕੋਟਨ ਦਾ ਹੁੰਦਾ ਉੱਥੋਂ ਦਾ ਇੰਨਾ ਵਧੀਆ ਕੱਪੜਾ ਸੀ ਉਸ ਦਾ ਤੇ ਉਹ ਲਿੱਤਾ ਸ਼ੋਪਿੰਗ ਵਾਲਾ ਕੀਤੀ ਸੀ ਉਸ ਦਿਨ ਤਾਂ ਕਿਉਂਕਿ ਉਸ ਦਿਨ ਤਾਂ ਅਗਲੇ ਦਿਨ ਅਸੀਂ ਵਾਪਸੀ ਸੀ ਨਾ ਸਾਡੀ, ਤੇ ਉਸ ਦਿਨ ਸ਼ੋਪਿੰਗ ਵਗੈਰਾ ਕੀਤੀ ਤੇ ਰਾਤੀ ਨੂੰ ਨਿਕਲਣਾ ਸੀ ਅਸੀਂ, ਸ਼ੋਪਿੰਗ ਵਗੈਰਾ ਕਰ ਕੀਤੀ ਰਾਤੀ ਨੂੰ ਨਿਕਲ ਗਏ ਫੇਰ ਅਗਲੇ ਦਿਨ ਨਾ ਸਵੇਰੇ ਭਗੜ ਪਹੁੰਚ ਗਏ ਆਪਣੇ। ਉੱਥੇ ਤੁਸੀਂ ਵੀ ਲਾ ਕੇ ਵੇਖਣਾ ਜੁ ਦੀਪਾ ਤੇ ਕਪੜੇ, ਬੜੇ ਅਛੇ-ਅੱਛੇ ਨੇ ਉੱਥੇ ਤਾਂ।
ਹੋਰ ਕੁਛ ਤੋ ਦੱਸੋ।
ਹੋਰ ਵਧੀਆ, ਉੱਥੇ ਘੁੰਮਣ ਦੀ ਜਗ੍ਹਾ ਵੀ ਹੈ ਇੱਕ। ਤੁਸੀਂ ਉੱਥੇ ਜਾਣਾ ਅਨੰਦਪੁਰ ਅਨੰਦਪੁਰ ਇੱਕ ਬੜਾ ਵਧੀਆ ਮਿਊਜ਼ੀਅਮ ਐ। ਉੱਥੇ ਵੀ ਮਜ਼ਾ ਆਂਦਾ।
ਅੱਛਾ।
ਉੱਥੇ ਦਾ ਬੜਾ ਮਜ਼ਾ ਆਉਂਦਾ ਮਿਊਜ਼ੀਅਮ ਹੈ ਨਾ ਉੱਥੇ। ਉੱਥੇ ਇੱਕਦਮ ਇਹਨਾ ਜੋ ਰੋ ਏ ਜਿਹੜੇ ਵੀ ਜੇ ਸਹੀਦ ਹੋਈ ਸੀ ਨਾ ਸਾਰੀ ਬਣੀ ਵੀਈ ਏ।ਐਵੇਂ ਲੱਗਦਾ ਜਿਵੇਂ ਅਸਲੀ ਚ ਬਣੀ ਹੈ ਪੂਰੀ।
ਅੱਛਾ। ਉਧਰ ਗਏ ਸੀ ਤੁਸੀਂ
ਹਾਂਜੀ ਉੱਥੇ ਵੀ ਗਏ ਸੀ ਅਨੰਦਪੁਰ ਹੈਗਾ, ਮੈਂ ਮੈਂ ਗਈ ਸੀ ਆਪਣੀ ਮਾਸੀ ਨਾਲ ਤੇ ਨਮਦ ਇੱਕ ਦਿਨ ਲਗਾ ਉੱਥੇ। ਪਹੁੰਚੇ ਤੇ ਘੁੰਮੇ ਆਰਾਮ ਨਾਲ ਉੱਥੇ। ਉੱਥੇ ਵੀ ਸ਼ੋਪਿੰਗ ਕੀਤੀ ਸੀ ਅਸੀਂ, ਤੇ ਉੱਥੇ ਮਿਊਜ਼ੀਅਮ ਜਾ ਕਿਤੇ ਵੇਖਣਾ ਇੱਕ ਵਾਰੀ ਇਨਾ ਵਧੀਆ ਮਿਊਜ਼ੀਅਮ ਹੈ ਨਾ ਮਨ ਕਰਦਾ ਵਾਰ-ਵਾਰ ਫੇਰ ਉੱਥੇ ਮਨ ਕਰ
ਅੱਛਾ-ਅੱਛਾ ਵਧੀਆ ਮਤਲਬ, ਕੋਈ ਨਾ ਜਾਵਾਂਗੇ ਕਿਸੀ ਦਿਨ।
ਹੋਰ
ਹੋਰ ਦੱਸੋ?
ਵਧੀਆ।
ਹੋਰ ਕਿਹੜੇ ਗੁਰਦੁਆਰੇ ਗਏ ਓ ਘੁੰਮਣ?
ਅਸੀਂ ਅਸੀਂ ਤਾਂ ਉੱਥੇ ਈ ਗਏ ਸੀ ਬਸ ਤੇ ਨਾਲੇ ਜ਼ਿਆਦਾ ਜਗ੍ਹਾ ਤੇ ਜਾ ਵੀ ਨੀ ਜਾਂਦਾ ਇੰਨੀ ਗਰਮੀ ਵੀ ਹੋਈ ਵੀ ਏ ਨਾ।
ਅੱਛਾ।
ਗਰਮੀ ਤੇ ਤੁਹਾਨੂੰ ਪਤਾ ਹੀ ਹੈ ਕਿੰਨੀ ਗਈ ਵੀ ਏ, ਕਿੰਨੀ ਹੋਈ ਵੀ ਹੈ। ਤੇ ਲਾਈਟ ਵੀ ਇੰਨੀ ਵਾਰ ਜਾਂਦੀ ਏ।
ਅੱਛਾ, ਅੱਛਾ-ਅੱਛਾ।
ਉੱਥੇ ਵੀ ਜਾਂਦੀ ਆ ਲਾਈਟ?
ਹਾਂਜੀ ਜਾ ਰਹੀ ਹੈ ਦਿਨੇ ਨਹੀ ਜਾਂਦੀ ਰਾਤੀ ਜਾਂਦੇ ਰਾਤੀ ਬੜੀ ਪਰੇਸ਼ਾਨ ਕਰਦੇ।
ਹਾਂਜੀ-ਹਾਂਜੀ ਇੱਥੇ ਵੀ ਔਰ ਇੱਥੇ ਦੁਪਹਿਰ ਤਾਂ ਮਨ ਕਰਦਾ ਏ ਸੀ 'ਚ ਪਏ ਰਹੋ ਬਾਹਰ ਨਿਕਲਣ ਦਾ ਮਨ ਹੀ ਨੀ ਕਰਦਾ ਗਰਮੀ ਇੰਨੀ ਹੋਈ ਪਈ ਏ।
ਕਿਸੇ ਚੀਜ਼ ਨਾਲ ਡਹਿ ਹੀ ਨੀ ਜਾਂਦਾ ਹੋਊ।
ਨਾ-ਨਾ ਤੇ ਜਿੰਨਾ ਪਾਣੀ ਨੂੰ ਬਚਾਵਾਗੇ ਤਾਂ ਹੀ ਤਾਂ ਗਰਮੀ 'ਚ ਪਾਣੀ ਦਾ ਉਹਨਾਂ ਹੀ ਯੂਜ ਹੁੰਦਾ।
ਵੈਸੇ, ਵੀ ਇਵੇਂ ਤਾਂ ਪਾਣੀ ਪੀਆ ਨੀ ਜਾਂਦਾ। ਗਰਮੀ ਚ ਪਾਣੀ ਪੀਓ।
ਜੀ, ਅੱਛਾ।
ਗਰਮੀਆਂ ਵਿੱਚ ਹੀ ਪਾਣੀ ਪਿਆ ਜਾਂਦਾ ਜ਼ਿਆਦਾ, ਸਰਦੀਆਂ ਚ ਨੀ ਹੁੰਦਾ। ਗਰਮੀ ਵਿੱਚ ਇਸ ਤੋਂ ਮਨ ਕਰਦਾ ਬਸ ਇੱਕ ਵੇਰੀ ਪੀ ਜਾਓ, ਬਸ
ਹ
ਤੁਸੀਂ ਟ੍ਰੇਨ ਤੇ ਗਏ ਸੀ, ਅੰਮ੍ਰਿਤਸਰ ਕਾਰ ਤੇ?
ਅਸੀਂ, ਅਸੀਂ ਤਾਂ ਟ੍ਰੇਨ ਤੇ ਗਏ ਸੀ ਤੇ ਅੰਮ੍ਰਿਤਸਰ ਤਕ ਟ੍ਰੇਨ ਤੇ ਗਏ ਸੀ।ਤੇ ਅਨੰਦਪੁਰ ਅਸੀਂ ਅ ਉਸ ਵਿੱਚ ਗਏ ਸੀ ਕਾਰ। ਵਿੱਚ ਆਪਣੀ
ਅੱਛਾ, ਅੱਛਾ ਚਲੋ ਵਧੀਆ ਗੱਲ ਹੈ।ਟ੍ਰਰੇਨ ਚ ਬੜੀ ਭੀੜ ਹੁੰਦੀ ਹੋਏਗੀ।
ਹਾਂਜੀ- ਹਾਂਜੀ। ਅੰਮ੍ਰਿਤਸਰ ਗਏ ਸੀ ਨਾ, ਅਸੀਂ ਕਹਿੰਦੇ ਹੁਣ ਤਾਂ ਗ਼ਲਤੀ ਹੋ ਗਈ, ਬਸ ਅੱਜ ਤੋਂ ਬਾਦ ਨੀ ਜਾਵਾਂਗੇ ਟ੍ਰੇਨ ਚ, 'ਤੇ ਬੱਸ ਤੇ ਚਲਾ ਜਾਈ, ਬੱਸ ਤੇ ਚਲੇ ਜਾਗੇ, ਪਰ ਟ੍ਰੇਨ ਤੇ, ਤਾਂ ਇੱਕ ਤੋਂ ਗਰਮੀ ਉੱਪਰੋਂ ਹੋਰ ਗਰਮੀ ਸੀ। ਉੱਥੇ ਤਾਂ ਹੋਰ?
ਖਾਨ ਦੁਪਹਿਰ ਖਾਣਾ ਖਾ ਲਿਆ ਦੁਪਹਿਰ?
ਅਸੀਂ, ਹਾਂ ਖਾ ਲਿੱਤਾ।
ਸਵੇਰੇ ਕੀ ਖਾਧਾ ਸੀ?
ਅਸੀਂ ਸਵੇਰੇ ਆਲੂ ਦੇ ਪਰੌਂਠੇ।
ਅਸੀਂ ਵੀ ਆਲੂ ਦੇ ਪਰੌਂਠੇ।
ਅੱਛਾ ਜੀ, ਅੱਛਾ, ਅੱਜ ਤਾਂ ਸੇਮ -ਸੇਮ ਹੋਗਿਆ ਸਵੇਰੇ ਆਲੂ ਦੇ ਪਰੋਂਠੇ ਦੁਪਹਿਰ, ਦਾਲ -ਚਾਵਲ ਆ-
ਅਸੀਂ, ਮੂੰਗੀ ਮਸਰੀ ਦੀ
ਅੱਛਾ, ਅਸੀਂ ਛੋਲਿਆਂ ਦੀ ਬਣਾਈ ਆ।
ਅੱਛ- ਅੱਛਾ।
ਅੱਛਾਂ
ਹਮ
ਹੋਰ ਸੁਣਾਓ।
ਬਸ ਵਧੀਆ। ਸਭ ਘਰ ਪਰਿਵਾਰ ਸਭ ਠੀਕ ਨੇ?
ਹਾਂਜੀ ਘਰ, ਤਾਂ ਜੋ ਠੀਕ ਨੇ, ਤੁਹਾਡੇ ਘਰ?
ਸਭ, ਮਾਲਕ ਦੀ ਕਿਰਪਾ।
ਖੈਰ, ਪਰਮਾਤਮਾ ਦੀ ਮਿਹਰ ਹੋਣੀ ਚਾਹੀਦੀ
ਤੁਹਾਡੀ ਆਵਾਜ਼ ਨਹੀਂ ਆ ਰਹੀ।
ਪਰਮਾਤਮਾ, ਦੀ ਮੇਹਰ ਹੋਣੀ ਚਾਹੀਦੀ। ਗੋਪਾਲ ਗੋਪਾਲ, ਗੋਬਿੰਦ।
ਤੁਹਾਡੀ ਆਵਾਜ਼ ਨੀ ਆ ਰਹੀ।ਪਿੱਛੋਂ ਕੀ ਆਵਾਜ਼ ਆ ਰਹੀ ਹੈ? ਪਿੱਛੋਂ
ਪਿੱਛੋਂ, ਆ ਪਤਾ ਨੀ ਕੌਣ ਬੋਲਦਾ ਪਿਆ। ਪਾਠ ਹੁੰਦਾ, ਪਾਠ। ਹਾਂਜੀ -ਹਾਂਜੀ, ਟੀਵੀ ਚੋਂ ਵਾਜ ਆਂਦੀ ਪੀ ਏ।
ਓਰ ਸੁਣਾਓ ਜੀ।
ਬਸ ਜੀ ਵਧੀਆ, ਉਹ
ਕੀ ਕਰ ਰਹੇ ਓ? ਅੱਛਾ ਜੀ ਅੱਛਾ ਆ ਹੋਰ ਟੀ ਵੀ ਚ ਲਾ ਕੇ ਬੈਠਿਆ ਸੀ ਨਾ ਮੇਰਾ ਭਰਾ
ਕ ਆਵਾਜ਼ ਆਰੀ ਏ ਪਿੱਛੋ
ਹਾਂਜੀ ਠੀਕ ਆ ਜੀ ਸਸਿ ਸ੍ਰੀ ਕਾਲ। ਪਤਾ